ਸਤਿ ਜੀ ਸਤਿ ਸ੍ਰੀ ਅਕਾਲ, ਕੀ ਹਾਲ?
ਬਸ ਵਧੀਆ ਭਾਜੀ ਤੁਸੀਂ ਸੁਣਾਉ
ਬਸ ਬਸ ਵਧੀਆ ਵਧੀਆ ਹਾਂ ਅੱਜ ਕਿਵੇਂ ਯਾਦ ਆ ਗਈ?
ਮੈਂ ਕਿਹਾ ਬਹੁਤ ਦੇਰ ਹੋ ਗਏ ਹਾਂ ਸਦੀਆਂ ਬੀਤ ਗਿਆਏ ਭਾਈ ਦਾ ਫੋਨ ਨਹੀਂ ਹੈ ਪੁੱਛਿਆ ਕਿੱਥੇ ਮਾਰਜ ਹੁਣ? ਅਤੇ ਛੁੱਟੀਆਂ ਵੀ ਪੈ ਗਈਆਂ, ਮਾਰ ਲੋ ਜੀ ਚੱਕਰ।
ਚਲੇ ਗਏ ਨੇ, ਫੋਨ ਨੀਂ ਜਾਂਦਾ,
ਮੈਂ ਬਸ, ਤੁਹਾਨੂੰ ਪਤਾ ਹੀ ਹੁਣ ਕੰਮ ਕਾਜਾ ਬਿਜ਼ੀ ਹੋਏ ਦੇ ਆ, ਐਚ ਵਾਰ ਸੀਜ਼ਨ ਹੈ ਸਾਡਾ, ਤੁਹਾਨੂੰ ਪਤਾ ਜੀ ਜੰਮੂ,
ਕੰਮ ਕਾਰ ਵੀ ਜ਼ਰੂਰੀ ਭਾਜੀ,
ਹੂੰ, ਉਹਦੇ ਬਗੈਰ ਗਤੀ ਨੀ ਹਾਂ ਗਈ,
ਅਲੀਆ ਤਾਂ ਹੈ, ਹੋਰ ਠੀਕ ਹੋ ਤੁਸੀਂ ਘਰ ਪਰਿਵਾਰ ਕਿਵੇਂ ਨੇ?
ਸਭ ਵਧੀਆ, ਸ਼ੁਕਰ ਹੈ ਮਹਾਰਾਜ ਦਾ,
ਸਹੀ ਨੇ,
ਹਾਂਜੀ,
ਮੈਂ ਮੰਮੀ ਪਾਪਾ ਘਰ ਠੀਕ ਨੇ?
ਹਾਂਜੀ-ਹਾਂਜੀ ਵਧੀਆ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ? ਵਧੀਆ ਵਾ,
ਹਾਂਜੀ ਸਭ ਵਧੀਆ ਸਭ ਵਧੀਆ, ਭਾਜੀ ਜ਼ਰੂਰ ਆਵਾਂਗਾ, ਹਾਂਜੀ-ਹਾਂਜੀ ਹੋਰ ਸੁਣਾਓ ਕੀ ਬਣ ਰਿਹਾ ਅੱਜ-ਕੱਲ,
ਬਸ ਲੱਗਿਆ ਆਪ ਕੰਮ ਨਵਾਂ ਕੰਮ ਸਟਾਰਟ ਕਰਨ ਤੇ ਸੋਚਿਆ ਕਰਦੇ ਮਾ ਥਹਾੜ੍ਹਾ ਕੰਮ ਢਿੱੱਲਲਾ ਨਾਲ ਇੱਕ ਹੋਰ ਕੰਮ ਕਰੀਏ,
ਹਾਂ, ਹਾਂਜੀ, ਹਾਂਜੀ,
ਹੂੰ, ਮੈਂ ਕਿਹਾ ਚਲੋ ਨਾਲ ਭਾਵਾਂ ਉਹਦਾ, ਭਾਂਡਿਆਂ ਦਾ ਕੰਮ ਕਰੀ ਸਟਾਰਟ? ਆਹੀ ਤੁਸੀਂ-ਤੁਸੀਂ ਕਿਹੜਾ, ਕੰਮ ਕਰਦੇ ਹੋ?
ਬ ਬਹੀ ਨਾ ਸਟੀਲ ਦੇ ਬਰਤਨ ਬਣਾਨਾ,
ਅੱਛਾ ਸਟੀਲ ਦੇ ਬਰਤਨ ਔ ਵਧੀਆ ਚਲੋ ਮੈਂ ਕੰਮ ਕਰਦਾ, ਤੁਸੀਂ ਦਸਤਾ ਮੈਨੂੰ,
ਹਾਂ-ਹਾਂ-ਹਾਂ-ਹਾਂ, ਮੈਂ ਵੀਰ ਜੀ ਬਣਾਦਾ ਵਾ, ਦਸਲੂਟਾ,
ਅੱਛਾ-ਅੱਛਾ-ਅੱਛਾ ਤੇ ਫਿਰ ਤੁਸੀਂ ਦੇ ਰਹੇ ਮਾਲ? ਹੂੰ,
ਹਾਂ ਸਪਾਈ ਆਪਣੀ ਇੱਥੇ ਲੋਕਲ ਵੀ ਹੈ ਬਾਹਰ ਵੀ ਕਰਦੇ ਹੈ
ਕਿੱਥੇ ਕਿਤੇ
ਬਾਹਰ ਆਪਣਾ ਯਾਰ ਯੂਪੀ ਸਾਈਡ ਹੋ ਗਈ ਉਸ ਸਾਈਡ ਹਾਂਜੀ ਹਾਂਜੀ ਹਾਂਜੀ ਹਾਂ ਕੰਮ ਕਾਰ ਵਧੀਆ ਭਾਜੀ ਵਧੀਆ ਬਸੁ ਥੋੜ੍ਹਾ ਬਣਾ ਹੈ
ਉਹ ਸੀਜਨ ਹੈ ਹੁਣ ਬਰਸਾਤਾਂ ਬਰਸੂਤ ਖੇਤਾਂ ਦਾ ਸੀਜ਼ਨ ਚੋਣਾਂ ਲਗਾ ਹੂਆ ਹੈ
ਹਾਂਜੀ ਹਾਂਜੀ ਹਾਂਜੀ ਹਾਂਜੀ ਹੂੰ ਹੋਰ ਹੋਰ ਸੁਣਾਓ ਤੁਸੀਂ
ਵਧੀਆ ਵਧੀਆ
ਕੀ ਕਰ ਰਹੇ ਸੀਗੇ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਹਾਂਜੀ
ਹਮ ਹੋਰ ਵੱਡੇ ਵੱਡੇ ਵੱਡੇ ਭਾਜੀ ਠੀਕ ਨੇ
ਵੱਡੇ ਭਾਈ ਵਧੀਆ ਭਾਈ ਯਾਦ ਕਰਦੇ ਨੇ ਕਹਿੰਦੇ ਭਾਈ ਦਾ ਕੀ ਹਾਲ ਚਾਲ ਹੈ ਆਏਗਾ ਫੋਨ ਤਾਂ ਮਰੀ ਸਤਿ ਸ਼੍ਰੀ ਅਕਾਲ ਬੋਲੀ ਮੈਂ ਕਿਹਾ ਕੋ ਨਹੀਂ ਜ਼ਰੂਰ ਬੋਲਾਂਗੇ
ਬੜੇ ਦਿਨ ਭਾ ਉਹ ਗੱਲ ਹੋਈ ਨ ਭਾਜੀੀ ਨਾਲ ਵੀ ਕਾਫੀ ਟਾਈਮ ਹੋ ਗਿਆ
ਆਹੋ ਥੋੜਾ ਬਿਜੀ ਬੋ ਹੁੰਦਾ ਨਾ ਕੰਮ
ਹਾਂ ਨਾਲ਼ੇ ਬਾਹਰ ਦੀ ਲਾਈਫ ਨਾ ਏਦਾਂ ਹੀ ਹੁੰਦੀ ਨਾ ਯਾਰ ਬਿਜ਼ੀ ਲਾਈਫ ਐ
ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਬਾਹਰ ਤੇ ਸਾਰ ਦਾ ਬੰਦਾ ਕਦੇ ਜਾਂਦਾ ਹੈ ਬੰਦੇ ਆਪ ਆਪਣੇ ਨੂੰ ਫੋਨ ਕਰਦਾ
ਹਾਂਜੀ ਹਾਂਜੀ ਹਾਂ ਇਹ ਤਾਂ ਹੈ ਆਪਣਾ ਓਹੀ ਬਾਹਰ ਦੀ ਲਾਈਫ ਬੜੀ ਬਿਜ਼ੀ ਹੁੰਦੀ ਨਾ ਹੂੰ ਹੋਰ ਹੋਰ ਦੱਸੋ ਭਾਜੀ ਹੋਰ ਸੁਣਾਓ ਹੋਰ ਸੁਣਾਓ ਬਾਜੀ ਮੈਂ ਕਿਹਾ ਹੋਰ ਮਤਲਬ ਭਾਜੀ ਵੱਡੇ ਵੱਡੇ ਭਾਜੀ ਕੀ ਕਰਦੇ ਬਾਹਰ
ਬਾਹਰੋਂ ਕਰ ਰਹੇ ਕੀ ਬੋਲ
ਹਮ ਹਮ
ਉਹ ਕੀ ਬੋਲਦੇ ਆਥੇ ਸਟੱਡੀ ਇਹ ਤੇ ਫਿਲਹਾਲ ਸਟੱਡੀ ਤੇ ਕਰਦੇ
ਅੱਛਾ ਅੱਛਾ
ਸਟੱਡੀ ਸਟੱਡੀ ਵਗੈਰਾ ਹਮ ਨਾਲ ਦਾ ਸਟੱਡੀ ਨਾਲ ਦਾ ਤੁਹਾਨੂੰ ਮਤਾ ਫਿਰ
ਹਾਂ ਨ ਨਦੀ ਨ ਲੱੱਖ ਹਾਂ ਕੰਮ ਦੇ
ਉਸ ਤੋਂ ਉਸ ਤੋਂ ਬਗੈਰ ਉਸ ਤੋਂ ਬਗੈਰ ਕੋਈ ਚੱਲ ਰਿਹਾ ਨਹੀਂ ਹੈ
ਜੀ ਹਾਂਜੀ ਹਾਂਜੀ ਹਾਂਜੀ
ਮੈਂ ਚਲੋ ਇਸੇ ਬਣਨੇ ਹੋਏ ਨਾਲ ਸਟੱਡੀ ਨਾਲ ਕੰਮ
ਹਾਂਜੀ ਹਾਂਜੀ ਬਹੁਤ ਸੁਣਾਓ ਬਸ ਵਧੀਆ ਵਧੀਆ ਭਾਜੀ ਵਧੀਆ ਲੱਗਿਆ ਕੰਮ ਘਰ ਹਾਰੇ ਲੱਗੇ ਸਾਰੇ ਕਰਦੇ ਸਾਡੇ ਵੀ
ਅੱਛਾ
ਹਾਂਜੀ ਹਾਂਜੀ ਹੋਰ ਸੁਣਾਓ ਤੁ ਸਟਰ ਠੀਕ ਨੇ
ਹਾਂ ਹਾਂ ਵਧੀਆ
ਹਾਂ ਮਿਲਦੇ ਰਹਿੰਦੇ ਨੇ ਆਪਣਾ ਸਾਨੂੰ ਅੱਗੇ ਦੀ ਸਤਿ ਸ਼੍ਰੀ ਅਕਾਲ ਹੁੰਦੀ ਰਹਿੰਦੀ ਹੈ ਤੁਹਾਡੀ ਸਿਸਟਰ ਨਾਲ ਹਾਂਜੀ ਹਾਂਜੀ ਉਹ ਆਉਂਦੇ ਰਹਿੰਦੇ ਨੇ ਸਾਡੇ ਸਿਸਟਰ ਦ ਘ ਆਉਂਦੇ ਰਹਿੰਦੇ ਨਾ ਤੇ ਕਈ ਵਾਰ ਉੱਥੇ ਜਾਂਦਾ ਵਾ ਤੇ ਤ ਬੇਲ ਹੋ ਜਾਂ ਨਵੇ ਹਾਂਜੀ ਹਾਂਜੀ ਹਾਂਜੀ ਹੋਰ ਸੁਣਾਓ ਭਾਜੀ ਹੋ ਜਾਣ ਲੱਗੇ ਯਾਰ ਜੰਮੂ ਘੁੰਮਣ ਦਾ ਬੜਾ ਮੈਂ ਯਾਰ ਕਦੀ ਜਾਵਾਂਗਾ ਘੁੰਮਣ ਲੈਣਾ ਬੜਾ ਯਾਰ ਉਥੇ
ਕੋਈ ਨੀ ਮਹਾਰਾ ਆਈ ਹੈ ਆਇਓ ਹਾਂ ਮੈਂ ਮੈਂੋ ਇਸੇ ਬਹੁ ਨ ਮੈਂ ਵੀ ਘੁੰਮ ਲਾਂਗਾ ਮੈਨੂੰ ਵੀ ਲੈ ਜਾ ਨਲ
ਹ ਹ ਹ ਕੋਈ ਗੱਲ ਨੀ ਸਹੀ ਗੱਲ ਹੈ ਕੋਈ ਗੱਲ ਨਹੀਂ ਇਹ ਤੇ ਹੈ ਅ ਕਿੰਨੇ ਦੂਰ ਆਪਣਾ ਕਸ਼ਮੀਰ ਕਿੰਨਨੀ ਦੂਰ
ਸਾਡੇ ਇੱਥੋਂ ਦੋ ਸੌ ਕੁਛ ਕਿਲੋਮੀਟਰ ਹੈ
ਮੈਂ ਦੂਰ ਵੀ ਨੇਰਾ ਨੇੜੇ ਹੀ ਹੈ ਨਾ ਤੁਹਾਡੇ ਤਾਂ
ਉਸ ਦਰਬਾਰ ਸਾਹਿਬ ਜਾਣਾ ਹੇ ਹੀ ਗ
ਤੇ ਤੁਸੀਂ ਗੱਲ ਕਸ਼ਮੀਰ ਬਾਈਕ ਦੇ
ਬਾਈਕਾਂ ਤੇ ਹੀ ਚਾਹੀਦਾ ਬਾਈਕ 'ਤੇ ਉੱਥੇ ਗੱਡੀ ਚਵਾ ਜਾਂਦਾ ਆਪਣੀ ਗੱਡੀ ਵਾਲ ਅਤੇ ਬਾਈਕ ਉਹਦਾ ਉਹਦਾ ਉਹਦਾ ਰੀਜ਼ਨ ਇਹ ਏ। ਕਿਉਂਕਿ ਉਹ ਬੜੇ ਬੜੇ ਦੂਰ ਹੈ ਨਾ ਇਸ ਤਰ ਤੇ ਇੱਥੋਂ ਅਧਧਰ ਜਾਣਾ ਹਾਂ ਉਸ ਹਿਸਾਬ ਨਾਲ ਫਿਰ ਹੁੰਦਾ।
ਹੂ ਕੋਈ ਗੱਲ ਕਸ਼ਮੀਰ ਗੱਲ
ਨਹੀਂ ਨਹੀਂ ਨਹੀਂ ਅਸਾਂ ਮੁਸ਼ਕਿਲ ਖਾਲੀ ਇੰਝੀਆਂ ਮੀਬੀਆਂ ਗੰਦ ਪਾਇਆ ਦਾ ਬਾਕੀ ਤਾਂ ਕੁੜੀ ਤਾਂ
ਜਿਵੇਂ ਕਿਹਦੇ ਆਤੰਕਵਾਦੀ ਹਮਲੇ ਹੋ ਗਏ ਆ ਫਿਰਣਾ ਕੋਈ ਡਰ ਨੀ ਕਿਸੀ ਚ ਸਾਡੇ ਕੋਈ ਰਿਸ਼ਤੇਦਾਰ ਗਏ ਸੀ ਉਧਰ ਹੀ ਆਪਣਾ ਕਸ਼ਮੀਰ ਹੀ ਗਏ ਸੀ ਉਹ ਵੀ ਆਪਣੀ ਗੱਡੀ ਆਪਣੀ ਗੱਡੀ ਲੈ ਕੇ ਗਏ ਸੀ ਕਸ਼ਮੀਰ ਤਾ ਅੱਗ ਨੀਰੀ ਕਿਹੜੀ ਲੇਕ ਹੈਗੀ। ਕੀ ਏ ਝੀਲ ਇਹ ਉਹ ਬਣਾਉਣਗੇ ਇਹ ਆਪਣਾ ਪੰਦਰਾਂ ਵੀਹ ਦਿਨ ਪਹਿਲੇ ਗਏ ਸੀਗੇ।
ਅੱਛਾ ਅੱਛਾ।
ਹ ਉਹਨਾਂ ਦੇ ਸਿਸਟਰ ਹੀ ਹੈ। ਦਲੇਰ ਉਹ ਗਏ ਸੀ, ਘੁਮਣ ਹਾਂ ਉਹੀ ਮੈਂ ਬੋਲਾਂ ਕਈ ਜਾਂਦੇ ਹੀ ਰਹਿੰਦੇ ਨੇ ਇਧਰਣਾ ਯਾਰਾਂ ਹਾਂ ਵਧੀਆ ਉੱਥੇ ਪਹਾੜੀ ਇਲਾਕੇ ਯਾਰ ਬਰਫ਼ਾਂ ਵੇਖਣ ਦਾ ਬੜ ਨ ਕਰਦਾ ਯਾਰ ਬੱਚਿਆਂ ਦਿਖਾਣੀ ਬਰਫ਼ਾਂ ਬਰਫ਼ ਵਾਲੇ ਪਹਾੜ ਅਸੀਂ ਕੱਲ ਵੇਖਕੇ ਆ ਕੀ ਕੁੱਝ ਚਲ ਰਿਹਾ।
ਸੌ ਵਧੀਆ ਯਾਰ ਬੱਚੇ ਅਸ ਬੱਚੇ ਬੱਚੇ ਅਸੇ ਬ ਘੁੰਮਣ ਆਦਾ
ਆ ਤਾਂ ਹੈ ਭਾਜੀ। ਹਾਂ ਬੱਚੇ ਛੁਟੀ ਜ ਇੱਕ ਨਾਨੀ ਘਰ ਆਏ ਹਾਂ ਬੱਚੇ ਛੁਟੀ ਖਤਮ ਹੋਣ ਵਾਲੀਆਂ ਨੇ ਪੰਦਰਾਂ ਵੀਹ ਰਹਿ ਛੁੱਟੀਆਂ ਰਹਿ ਗਈਆਂ ਨੇ ਬੱਚਿਆਂ ਦੀ
ਤੁਹਾਡੇ ਉੱਥੇ ਜਲਦੀ ਪੈ ਜਾਂਦੀ।
ਹੋ ਗਿਆ ਨਾ ਕਹਿੰਦੇ ਆਪ ਪੰਦਰਾਂ ਦਿਨ ਹੋ ਗਏ ਪੰਦਰਾਂ ਦਿਨ ਹੋ ਗਏ ਪੰਦਰਾਂ ਸੋਲਾਂ ਦਿਨ
ਅੱਛਾ।
ਹਾਂਜੀ ਹਾਂਜੀ
ਮੈਂ ਕਿਹਾ ਤੁਹਾਡੇ ਉੱਥੇ ਮਹੀਨੇ-ਮਹੀਨੇ ਛੁੱਟੀ ਪੈਂਦੀ ਹੈ ਨਾ।
ਸਾਨੂੰ ਸਾਡੇ ਤੇ ਕਿੰਨੀ ਪੈਂਦੀ, ਇੰਡੀਆ,
ਸਾਡੇ ਇੱਥੇ ਤਾਂ ਦੋ ਮਹੀਨੇ ਦੀ ਪੈਂਦੀ ਬੱਚਿਆਂ ਨੂੰ
ਹਾਂ ਨਹੀਂ ਸਾਡੀ ਪੈਂਦੀ ਸੀ ਪਹਿਲਾ ਦੋ ਮਹੀਨੇ ਦੀ, ਪੂਰੇ ਸਾਡੇ ਤਿੰਨ ਛੁੱਟੀ ਹੋਣੀ ਹੁੰਦੀ ਸਕੂਲ ਦੀ, ਦੋ ਮਹੀਨਿਆਂ ਮਜ਼ੇ ਕਰਦੇ ਸਕੂਲ, ਹਾਂ, ਸਾਡੇ ਟਾਈਮ ਆ ਹੁਣ ਤਾਂ ਹੁਣ ਤਾਂ ਬੱਚਿਆਂ ਦੀ ਛੁੱਟੀ ਇੱਕ ਮਹੀਨੇ ਦੀਆ ਕਰ ਦੇਣ ਬਸ, ਸਾਡੀ ਛੁੱਟੀ ਹੁੰਦੀ ਸੀ ਇੱਕ ਮਹੀਨੇ ਦੀ ਦੋ ਮਹੀਨੇ ਦੀ ਛੁੱਟੀ ਆ। ਹਾਂਜੀ-ਹਾਂਜੀ-ਹਾਂਜੀ, ਲਾਈਫ ਵਧੀਆ ਯਾਰ ਬਚਪਨ ਦੀ ਲਾਈਫ ਵਧੀਆ,
ਕੀ ਕਹਿ ਰੇ
ਮੈ ਕਿਹਾ ਉਥੇ ਬਚਪਨ ਦੀ ਲਾਈਫ ਵਧੀਆ ਹੁੰਦੀ ਹੈ।
ਹਾਂ-ਹਾਂ, ਬ ਬ ਬ ਬ ਬੰਦਾ ਨਜ਼ਾਰਾ ਹੀ ਵੱਖਰਾ, ਬਚਪਨ 'ਚ ਠ ਉਹ ਨਹੀਂ ਹੁੰਦੀ ਹੈਗੀ। ਟੈਸ਼ਨ ਟੂਨਸ਼ਨ ਕੋ ਨੀ ਹੈ। ਜਦੋਂ ਆ ਜੋ ਆਇਆ ਜੋ ਕੀਤਾ ਖਾਧਾ ਪੀਤਾ ਉਸ ਉੱਤੇ ਕੋਈ ਲੈਣੀ ਨੀ ਕੋਈ।
ਸਾਡੇ ਸਕੂਲ ਟਾਈਮ ਸਾਡਾ ਸਕੂਲ ਟਾਈਮ ਵੀ ਵਧੀਆ ਹੁੰਦਾ ਸੀ ਨਾ।
ਹਾਂ,
ਹੁਣ ਸਕੂਲ ਮੈਂ ਕਹਿੰਦਾ ਬੈਗ ਕਿੰਨੇ ਭਰੇ ਹੁੰਦੇ ਨੇ ਕਾਪੀਆਂ ਨਾਲ
ਸਾਡੇ ਤਾਂ ਪੰਜ ਸਬਜੈਕਟ ਹੁਣ ਤਾਂ ਮ ਪੰਜਾਹ ਸਬਜੈਕਟ ਨੇ।
ਹਾਂ ਸਹੀ ਗੱਲ ਹੈ ਹੂੰ, ਹਾਂਜੀ-ਹਾਂਜੀ ਹੋਰ ਸੁਣਾਓ ਭਾਜੀ ਹੋਰ ਮੇਰੇ ਬੱਚੇ ਤੰਗ ਕਰਦੇ ਪਏ ਨੇ ਯਾਰ।
ਅੱਛਾ,
ਛੋਟੀ ਕੁੜੀ ਬੜਾ ਤੰਗ ਕਰਦੀ ਮੇਰੀ ਯਾਰ ਹਾਂਜੀ,
ਕੀ ਕਹਿੰਦੇ ਪਏ ਸੀ,
ਹਾਂ ਕੁਛ ਨੀ ਤੰਗ ਕਰਦੀ ਪਈ ਬਸ, ਰਾਤ-ਰਾਤ ਵੇ ਮੇਰੇ ਗਿਆਰਾਂ ਸਾਲ ਦੀ ਇੱਕ ਨੌ ਸਾਲ ਦੀ ਹੈ ਹਾਂਜੀ-ਹਾਂਜੀ। ਛੋਟੇ ਹੀ ਨੇ ਹਾਲੇ ਤੰਗ ਕਰਦੇ ਹੂੰ ਤੁਹਾਡੇ ਬੱਚੇ ਕਿੰਨੇ ਸਾਲ ਦੇ ਨੇ
ਮੇਰਾ ਤਾ ਏ ਛੋਟਾ ਈ ਐ।
ਅੱਛਾ, ਅੱਛਾ ਹਲੇ ਪਲੇਅ ਸਕੂਲ ਵੀ ਜਾਣਾ। ਹਲੇ ਪਲੇ ਸਕੂਲ ਚ ਪਾਏਆ ਨਾ
ਡੇਢ ਸਾਲ ਦਾ ਦੋ ਢਾਈ ਸਾਲ ਦਾ ਬੱਚੇ ਜਿੰਦਗੀ
ਸਹੀ ਗੱਲ ਸਹੀ ਗੱਲ ਹੈ। ਮੇਰੇ ਆਪਣੀ ਛੋਟੀ ਕੁੜੀ ਦਾ ਦੋ ਸਾਲ ਦਾ ਪਾਤਾ ਸੀ ਸਕੂਲ ਐ ਪਲੇਅ ਸਕੂਲ ਈ, ਦੋ ਸਾਲ ਨੂੰ ਪਾਤਾ ਸੀ ਵੱਡੀ ਕੁੜੀ ਨੂੰ
ਹਾਂ।
ਹਾ। ਰੋਟੀ ਖਾ ਲੀ ਤੁਸੀਂ।
ਮੈਂ ਹੁਣੇ ਖਾਧੀ
ਅੱਛਾ ਜੀ ਕੀ ਚਾਹੀਦਾ ਹੁਣ ਹੈਦਾ।
ਆਹੀ ਬਣਾਏ ਸੀ ਉਹ ਕੀ ਬੋਲਦੇ ਦਾਲ ਫੁਲਕਾ ਛੱਕਿਆ ਸੀ ਤੇ
ਧਾਰੀਵਾਲ ਬਾਈ। ਓ ਹੋ ਵਧੀਆ। ਹੋਰ ਘਰ ਪਰਿਵਾਰ ਸਭ ਠੀਕ ਨੇ, ਚਲੋ ਹਾਂ ਸਹੀ ਗੱਲ ਹੈ, ਮੇਰਾ ਹੀ ਸੇਮ ਐ ਬਣੇਗਾ ਲਾ ਬਣਾਏ ਸੀ ਓਹਨਾ ਅੱਜ ਵੇਸਣ ਦੇ ਪੂੜੇ ਬਣਾਏ ਸੀ ਅੱਜ
ਚਲੋ ਠੀਕ ਚਲੋ ਕੋਈ ਨਹੀਂ ਮੈਂ ਕਰਦਾ ਠੀਕ ਹੈ।
ਓਕੇ, ਓਕੇ ਭਾਜੀ, ਓਕੇ ਕਰਾਂ ਗਾ ਕੱਲ ਕਰਾਂ ਕੋਲ ਤੁਹਾਨੂੰ ਹੈ, ਭਾਜੀ ਫਰੀ ਹੋ ਕੇ ਨਾ, ਓਕੇ, ਓਕੇ ਵੀਰ ਜੀ, ਓਕੇ, ਸਤਿ ਸ਼੍ਰੀ ਅਕਾਲ।